ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਠੀਕ ਹੋ ਤੁਸੀਂ?
ਹਾਂਜੀ, ਬਹੁਤ ਵਧੀਆ ਜੀ ਤੁਸੀਂ ਦੱਸੋ
ਹਾਂਜੀ ਹਾਂਜੀ ਮੈਂ ਹੀ ਬਹੁਤ ਵਧੀਆ ਹੈਗਾ
ਹਾਂਜੀ, ਹੋਰ ਕੋਈ ਹੋਰ ਰੋਟੀ ਖਾ ਲਈਏ ਤੁਸੀਂ
ਹਾਂਜੀ, ਹਾਂਜੀ ਮੈਂ ਖਾ ਲਈ ਸੀਗੀ ਤੁਸੀਂ ਖਾ ਲਈ
ਹਾਂਜੀ ਹਾਂਜੀ ਖਾ ਲਈਏ ਤੇ ਤੁਸੀਂ ਕੀ ਬਣਾਇਆ ਸੀਗਾ ਅੱਜ
ਅੱਜ ਅਸੀਂ ਬਣਾਈ ਸੀ ਛੋਲੇ ਬਣਾਏ ਸੀਗੇ ਕਾਲੇ
ਅੱਛਾ ਅਜ ਕਾਲੇ ਛੋਲੇ ਬਣਾਏ ਸੀਗੇ
ਹਾਂਜੀ
ਤੇ ਉਹ ਤੇ ਬਹੁਤ ਸਵਾਦ ਬਣਦੇ ਜੀ
ਹਾਂਜੀ ਹਾਂਜੀ ਬਹੁਤ ਜ਼ਿਆਦਾ ਸਵਾਦ ਨਾਲ ਚਾਵਲ ਹੋਵੇ
ਹਾਂਜੀ ਰਾਈਸ ਬਣਾਇਆ ਹੋਣੇ ਨਾਲ ਰਾਈਸ ਵੀ ਬਹੁਤ ਸਵਾਦ ਲੱਗਦੇ ਨੇ ਪਲਾਓ ਬਣਾਏ ਸੀ ਜੀ ਐਸ ਸਿੰਪਲ ਰਾਈਸ ਬਣਾਏ ਸੀ
ਸਿੰਪਲ ਸਿੰਪਲ ਸਿੰਪਲ ਬਣਾਏ ਸੀਗੇ
ਹਾਂ ਤੇ ਉਹਦੇ ਨਾਲ ਛੋਲਿਆਂ ਨਾਲ ਤੇ ਬਹੁਤ ਸਵਾਦ ਲੱਗਦੇ ਨੇ ਸਿੰ
ਹਾਂਜੀ- ਹਾਂਜੀ- ਹਾਂਜੀ
ਸੂਦੀਆ ਲੱਗਦੇ ਨੇ
ਹਾਂ ਮੈਂ ਤੁਹਾਡੇ ਕੋਲ ਐਹ ਪੁੱਛਣਾ ਸੀਗਾ ਤੁਸੀਂ ਆਪਣੀ ਅਕੈਡਮੀ ਖੋਲੀ ਹੈਗੀ ਆ, ਬੈਡਮਿੰਟਨ ਔਰ ਫੁੱਟਬੋਲ ਦੀ
ਹਾਂਜੀ ਅਸੀਂ ਬੈਡਮਿੰਟਨ ਦੀ ਵੀ ਖੋਲੀ ਏ ਤੇ ਆਪਣਾ ਏਟ ਪੁੁਲ ਜੋ ਹੁੰਦਾ ਹੈ ਉਹ ਉਹਦੀ ਵੀ ਖੋਲੀ ਏ ਫੁੱਟਬੋਲ ਦੀ ਵੀ ਖੋਲ੍ਹੀ ਏ ਏਟ ਪੁੁਲ ਤੇ ਤੁਹਾਨੂੰ ਪਤਾ ਹੋਣਾ ਉਹਦਾ ਨਾਮ ਪੂਰਾ ਮੈਨੂੰ ਯਾਦ ਨੀ ਆ ਰਿਹਾ ਜੇ
ਹਾਂਜੀ ਏਟ ਪੂਲ ਤਾਂ ਵੈਸੇ ਉਹੀ ਏਟ ਪੂਲ ਹੁੰਦੀ ਹੈਗੀ ਐਦਾਂ ਦੀ ਗੱਲ ਉਹੀ ਹੁੰਦੀ
ਉਸ ਦਾ ਨਾਮ ਕੁਛ ਹੋਰ ਹੈਗਾ ਕਿਉਂਕਿ ਅਸੀਂ ਤੇ ਫੋਨ 'ਚ ਖੇਲਦੇ ਹੈ ਨਾ ਤੇ ਉਹਦੇ ਸਾਨੂੰ ਪਤਾ ਇੱਕ ਪੂੱਲ ਏ ਲੇਕਿਨ ਉਹਦੀ ਜੇਹੜੀ ਗੇਮ ਹੈਗੀ ਉਹਦਾ ਪੂਰਾ ਨਾਮ ਨੀ ਪਤਾ ਸੀ ਮੈਨੂੰ ਬਾਕੀ ਅਸੀਂ ਫੁੱਟਬੋਲ ਦਾ ਵੀ ਖੋਲਿਆ ਹੈ ਸਟੇਡੀਅਮ
ਹਾਂਜੀ- ਹਾਂਜੀ ਉਹ ਨਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆਣਾ ਸੀਗਾ ਬੈਡਮਿੰਟਨ ਖੇਡਣ ਤੁਹਾਡੇ ਅਕੈਡਮੀ ਵਿੱਚ
ਹਾਂਜੀ- ਹਾਂਜੀ
ਫੇਰ ਫੀਸ ਕਿੰਨੀ ਹੈਗੀ ਆ
ਫੀਸ ਤੇ ਤੁਹਾਨੂੰ ਲੱਗ ਜਾਉਗੀ ਤੇ ਟ੍ਰੇਨਰ ਸਾਡੇ ਬਹੁਤ ਵਧੀਆ ਜੇ ਤੇ ਤੁਸੀਂ ਲੱਗਣਾ ਚਾਹੁੰਦੇ ਹੋ ਤੇ ਲੱਗ ਜਾਣਾ, ਫੀਸ ਹੀ ਤੁਹਾਨੂੰ ਦੱਸਦੇ ਪੰਜ ਮਿੰਟ ਰੁਕੋ ਤੁਸੀਂ ਇਹ ਦੱਸ ਦਿਓ ਨਾ ਬਸ। ਬਈ ਤੁਹਾਡੇ ਨਾਲ ਦੋਸਤ ਕਿੰਨੇ ਆਏੰਗੇ
ਮੇਰੇ ਨਾਲ ਆਣ ਕੇ ਜ਼ਿਆਦਾ ਨਹੀ ਚਾਰ ਦੋਸਤ ਹੋਣਗੇ ਸਾਡੇ ਨਾਲ
ਚਾਰ ਦੋਸਤ ਆਏਂਗੇ ਫੇਰ ਤੁਹਾਨੂੰ ਲੱਗ ਜਾਏਗਾ ਤੇ ਫੀਸ ਹੋਏਗੀ ਕਮ ਸੇ ਕਮ ਅਠਾਰਾਂ ਸੌ ਰੁਪਏ ਹੋ ਜਾਏਗੀ ਫੀਸ ਕਿਉਂਕਿ ਤੁਸੀਂ ਤੁਹਾਡਾ ਹਾਂਜੀ ਹਾਂ ਪਰ ਬੰਦੇ ਦੀ ਹਾਂਜੀ- ਹਾਂਜੀ ਬਿਲਕੁਲ ਜੀ
ਟੈਕਸੀ ਇੱਕ ਦਿਨ ਦੀ ਕਹਿ ਰਹੇ ਹੋ ਜਾਂ ਹਫ਼ਤੇ ਮਹੀਨੇ ਦੀ ਕਹਿ ਰਹੇ ਹੋ
ਪੂਰੇ ਮੰਥ ਦੀ ਕਹਿ ਰਹੇ ਜੀ ਅਸੀਂ
ਹਾਂਜੀ- ਹਾਂਜੀ ਇਹ ਤਾਂ ਫਿਰ ਬਹੁਤ ਵਧੀਆ ਗੱਲ ਹੈਗੀ ਆ
ਹਾਂਜੀ ਤੇ ਤੁਹਾਨੂੰ ਜਿਹੜਾ ਤੁਸੀਂ ਦਿਨ 'ਚ ਮਤਲਬ ਜਿਵੇਂ ਹੁਣ ਚਾਰ ਹਫ ਤੇ ਹੁੰਦੇ ਨੇ ਮਹੀਨੇ 'ਚ ਦੋ ਤਿੰਨ ਉੱਤੇ ਲਾ ਲਓ ਦਿਨ, ਤੁਹਾਨੂੰ ਪਹਿਲੇ ਹਫ਼ਤੇ ਤੁਸੀਂ ਉਹ ਖੇਲ ਸਕਦੇ ਹੋ, ਮਤਲਬ ਕਿ ਨਾਮ ਏ ਅਪ ਆਪਣਾ ਫੁੱਟਬੋਲ ਹਾਂ ਬੈਡਮਿੰਟ ਦੂਸਰੇ ਹਫ਼ਤੇ ਮਤਲਬ, ਤੁਸੀਂ ਆਪਣੇ ਹਿਸਾਬ ਨਾਲ ਖੇਲ ਸਕਦੇ ਹੋ, ਇੱਕ ਹਫ਼ਤੇ 'ਚ ਇੱਕ ਗੇਮ ਖੇਲ ਸਕਦੇ ਔ ਤੁਸੀਂ ਬਾਕੀ ਤੁਸੀਂ ਜੇ ਮਰਜੀ ਖੇਲੋ ਕਿ ਜਿੰਨੇ ਦਿਨ ਮਰਜ਼ੀ ਜਿਹੜੀ ਮਰਜ਼ੀ ਗੇਮ ਖੇਲੋ, ਪੂਰੇ ਮਹੀਨੇ 'ਚ ਤੁਹਾਨੂੰ ਅਠਾਰਾਂ ਸੌ ਦੇਣੇ ਪੈਣੇ ਨੇ ਇੱਕ ਬੰਦੇ ਦੇ
ਹਾਂਜੀ ਇਹ ਤਾਂ ਫੇਰ ਇਹ ਤਾਂ ਕੋਈ ਟੈਨਸ਼ਨ ਨਾ ਲਓ ਤੁਸੀ ਅਸੀ ਦੇ ਦਾਂਗੇ ਪੈਸੇ
ਤੇ ਤੁਹਾਡੇ ਲੱਗ ਜਾਨੇ ਚਾਰ ਜਨੇ ਦੇ ਤੁਹਾਡੇ ਲੱਗ ਜਾਦੇ ਛੇ ਹਜ਼ਾਰ ਚਾਰ ਸੌ ਰੁਪਏ ਲੱਗ ਜਾਨੇ ਤੁਸੀਂ ਇਹ ਦੱਸ ਸਕਦੇ ਓ, ਵੈਸੇ ਤੁਸੀਂ ਚਾਰ ਬੰਦੇ ਹੋ ਨਾ।
ਹਾਂਜੀ -ਹਾਂਜੀ।
ਤੁਹਾਨੂੰ ਕੋਈ ਨੀ ਡਿਸਕਾਊਂਟ ਦੇ ਦੇਦਾਂਗੇ ਛੇ ਹਜ਼ਾਰ ਦੇ ਦਾਂਗਾ ਤੁਸੀਂ ਹੋਰ ਕੀ ਹੋਏਗਾ।
ਹਾਂਜੀ ਹਾਂ ਐਹ ਬਹੁਤ ਵਧੀਆ ਗੱਲ ਕੀਤੀ ਡਿਸਕਾਊਂਟ ਦੇ ਕੇ ਸਾਨੂੰ
ਤਾਂਂਹੀ ਕਰਕੇ ਡਿਸਕਾਊਂਟ ਲਾਤਾ ਤੁਹਾਡੇ
ਹਾਂਜੀ - ਹਾਂਜੀ ਆਹ ਤਾਂ ਬਹੁਤ ਚੰਗੀ ਗੱਲ ਹੈਗੀ ਤਾਂਹੀ ਤਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਮੈ ਕਿਹਾ ਚਲੋ ਉਹਨਾਂ ਨੂੰ ਫੋਨ ਕਰ ਲੈਂਦੇ ਹਾਂ ਉਹ ਤੁਹਾਨੂੰ ਡਿਸਕਾਊਂਟ ਵੀ ਦੇ ਦੇਣਗੇ।
ਹਾਂਜੀ।
ਹਾਂਜੀ।
ਤੇ ਟ੍ਰੇਨਰ ਵੀ ਹੈਗੇ ਨੇ ਸਾਡੇ ਕੋਲ
ਹਾਂ ਟ੍ਰੇਨਰ ਤਾਂ ਵਧੀਆ ਹੁੰਦੇ ਆ ਉਹ ਤਾਂ ਢਉਦੇ ਹੋਣਗੇ ਹਨਾ।
ਹਾਂਜੀ ਉਹ ਟ੍ਰੇਨਰ ਮਤਲਬ ਤੁਹਾਨੂੰ ਪਤਾ ਹੀ ਉਹਨਾਂ ਹਰ ਸਟੇਡੀਅਮ ਵਿੱਚ ਹੁੰਦੇ ਨੇ ਦੋ ਤਿੰਨ ਟ੍ਰਰੇਨਰ ਸਾਡੇ ਚਾਰ ਪੰਜ ਕਿਉਂਕਿ ਸਭ ਕੁਛ ਹੈਗਾ ਨਾ ਸਾਡੇ ਕੋਲ ਜਿਵੇਂ ਬੈਡਮਿੰ ਟਨ ਹੋ ਗਿਆ ਫੁੱਟਬੋਲ ਹੋ ਗਈ
ਹਾਂਜੀ -ਹਾਂਜੀ।
ਹਾਂਜੀ ਤੇ ਕ੍ਰਿਕਕੇਟ ਹੋ ਗਿਆ ਤੇ ਆਪਣਾ ਉਹ ਕੀ ਕਹਿੰਦੇ ਕੈਰਮ ਬੋਰਡ ਵੀ ਹੈਗਾ ਜੇ ਸੱਚੀ ਸਾਡੇ ਕੋਲੋਂ
ਹਾਂਜੀ। ਇਹ ਤਾਂ ਬਹੁਤ ਵਧੀਆ ਗੱਲ ਹੈਗੀ ਆ ਫਿਰ
ਹਾਂਜੀ। ਉਹ ਵੀ ਖੇਲ ਸਕਦੇ ਹੋ ਤੁਸੀਂ ਓਰ ਉਹਦੇ ਮਤਲਬ ਕੀ ਕਹਿੰਦੇ
ਹਾਂਜੀ।
ਹੋਰ ਇੱਕ ਚੀਜ਼ ਹੋਰ ਹੈਗੀ ਜੇ ਨਾਮ ਜਾਦ ਨੀ ਆ ਰਿਹਾ ਸੀ ਮੇਰੇ ਹੈ ਜੀ ਆਪਣਾ
ਮਤਲਬ ਉਹ ਵੀ ਹੈਗੇ ਪਾਰਟੀ ਪੁਰਟੀ ਵੀ ਕਰ ਸਕਦੇ ਹੋ ਤੁਸੀਂ ਉੱਥੇ
ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਹੈ।
ਤੇ ਸਭ ਕੁਛ ਹੋਏਗਾ ਜ ਜਿਵੇਂ ਪੀਜ਼ਾ ਹੋ ਗਿਆ ਬਰਗਰ ਹੋ ਗਿਆ ਫਾਸਟ ਫੂਡ ਦਾ ਸਾਰਾ ਇੰਤਜ਼ਾਮ ਹੈਗਾ ਉੱਥੇ
ਮਿਕਸ ਕੀਤਾ ਹੋਇਆ ਤੁਸੀਂ ਹਨਾ ਸਾਰਾ ਬੰਦਾ ਜੋ ਪਾਰਟੀ ਕਰ ਸਕਦਾ ਉਹ ਪਾਰਟੀ ਕਰ ਲਏਗਾ ਆਪਣਾ ਜਿੰਨੇ ਖੇਲਣਾ ਖੇਲ ਲੋ ਫਿਰ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਉੱਥੇ ਤੇ ਸਵੀਮਿੰਗ ਪੂਲ ਵੀ ਹੋਏਗਾ
ਨਹੀਂ - ਨਹੀਂ ਸਵੀਮਿੰਗ ਪੂਲ ਤੇ ਬਿਲਕੁਲ ਨਹੀਂ ਹੈ ਕਿਉਂਕਿ ਅਸੀਂ ਇਹ ਕੰਮ ਕਰਦੇ ਨਹੀਂ
ਹਾਂਜੀ - ਹਾਂਜੀ ਕਿਉਂ ਐਸਾ ਗੱਲ ਗੁਲ ਕਰਦੇ ਤੁਸੀਂ
ਇਹ ਪਿਛਲੀ ਵਾਰੀ ਹੋ ਗਿਆ ਸੀ ਕੋਈ ਗੱਲ ਹੋ ਗਈ ਸੀ ਤੁਹਾਨੂੰ ਪਤਾ ਹੀ ਹੋਨੀ ਏ ਤਾਂ ਸਵੀਮਿੰਗ ਪੂਲ ਦਾ ਨਾਮ ਹੀ ਲੈਂਦੇ ਆਸੀ ਕਿੱਥੇ
ਹਾਂ ਹੁੰਦਾ ਹੈਗਾ ਕੋਈ ਬੰਦੇ ਤੁਹਾਨੂੰ ਪਤਾ ਹੀ ਹੋਣੇ ਆ ਡਰਿੰਕ ਕਰਕੇ ਨਹਾਉਣ ਲੱਗ ਜਾਂਦੇ ਹੈਗੇ ਆ ਤੇ ਕਈ-ਕਈ ਬੰਦੇ ਡੁੱਬ ਜਾਂਦੇ ਹੈਗੇ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਹੈ।
ਹਾਂਜੀ। ਪਹਿਲੇ ਅਸੀਂ ਬਾਰਾਂ ਫੁੱਟ ਜਿੰਨਾ ਬਣਾਇਆ ਸੀ ਸਵਿਨਿੰਗ ਪੂਲ ਉਹ ਡਰਿੰਕਿੰਗ ਕਰਕੇ ਅੰਦਰ ਆ ਗਏ ਸੀਗੇ ਤੇ ਅਸੀਂ ਮਨਾ ਵੀ ਕੀਤਾ ਸੀ ਸਾਨੂੰ ਹਾਥੀ ਹਾਥੀ ਪੈਰੀ ਮਾਰਨ ਲੱਗ ਗਏ ਸੀਗੇ। ਤਾਂ ਹੀ ਕਰਕੇ ਅਸੀਂ ਫੇਰ ਉਹਨਾਂ ਨੂੰ ਜਾਣ ਦਿੱਤਾ ਤੇ ਇੱਕ ਅੱਧਾ ਡੁੱਬਣ ਲੱਗਿਆ ਸੀ। ਤੇ ਅਸੀਂ ਸ਼ੁਕਰ ਹੈ ਬਚਾ ਲਿਆ ਨੀ ਤੋਂ ਸਾਡੇ ਪੱਲੇ ਪੈ ਜਾਣਾ ਸੀ। ਤਾਂ ਦਾ ਅਸੀਂ ਬੰਦ ਹੀ ਕਰਤਾ ਉਹਦੀ ਜਗ੍ਹਾ ਤੁਹਾਨੂੰ ਪਤਾ ਕਰਨ ਬੋਰਡ ਦੇ ਨਾਲ ਆਪਣਾ ਉਹ ਫਾਸਟ ਫੂਡ ਦਾ ਇੰਤਜ਼ਾਮ ਕਰ ਲਿਆ। ਹੁਣ ਤੇ ਡਰਿੰਕਿੰਗ ਵਾਲੇ ਬਿਲਕੁਲ ਅਲਾਊਡ ਨਹੀਂ ਹੈ ਅੰਦਰ
ਹਾਂਜੀ -ਹਾਂਜੀ।
ਜੇ ਕੋਈ ਡਰਿੰਕਿੰਗ ਵਾਲਾ ਆਏਗਾ ਤੇ ਚਲਾਨ ਹੈ ਉਹਦਾ
ਹਾਂਜੀ ਡਰਿੰਕ ਤਾਂ ਵੈਸੇ ਤੁਸੀਂ ਬੰਦ ਹੀ ਕਰ ਦੋ ਨਾ। ਕੋਈ ਮਤਲਬ ਕੋਹੀ ਨਹੀਂ ਕਰਦਾ। ਪਾਓ ਤੇ ਕੋਲਡ ਡਰਿੰਕ ਪੀਓ, ਹੋ ਜਾਓ
ਹਾਂਜੀ-ਹਾਂਜੀ, ਉੱਥੇ ਨਾ ਇਹ ਮਤਲਬ ਸਕਿਉਰਿਟੀ ਗਾਰਡ ਵੀ ਹੈਗੇ ਨੇ ਪੂਰੀ ਚੈਕਿੰਗ ਹੁੰਦੀ ਐ। ਜਿਵੇਂ ਪੁਲਿਸ ਨੀ ਕਰਦੀ ਜਾਂਚ ਸ਼ਰਾਬ ਪੀਤੀ ਕਿਸੇ ਨੇ ਡਰਿੰਕਿੰਗ ਕੀਤੀ ਏ ਵੈਂਜ ਈ ਬਿਲਕੁਲ ਵੈਂਜ ਈ ਬਿਲਕੁਲ ਚੈਕਅਪ ਹੋਏਗਾ। ਤਾਂ ਅੰਦਰ ਅਲਾਊਡ ਹੋਏਗੇ, ਚਾਹੇ ਤੁਸੀਂ ਹੋ ਚਾਹੇ ਤੁਹਾਡੇ ਦੋਸਤੋ ਹੋਣ। ਜੇ ਹੁਣ ਤੁਸੀਂ ਕਹਿ ਰਹੇ ਹੋ ਅਸੀਂ ਆਣਾ ਐ ਉਹ ਪਹਿਲੇ ਚੈੱਕ ਕਰੇਗੇ ਤਾਂ ਅੰਦਰ ਆਣ ਦੇਣਗੇ।
ਹਾਂਜੀ-ਹਾਂਜੀ, ਇਹ ਤਾਂ ਬਹੁਤ ਚੰਗੀ ਗੱਲ ਹੈਗੀ ਆ ਤੇ। ਤੁਹਾਨੂੰ ਪਤਾ ਹੀ ਹੋਣਾ ਬੰ ਬੰਦੇ ਬਾਹਰੋਂ ਪੀ ਕੇ ਆ ਜਾਂਦੇ ਹੈਗੇ ਆ।
ਹਾਂਜੀ-ਹਾਂਜੀ।
ਫੇਰ ਉਹ ਆ ਕੇ ਫੇਰ ਅੰਦਰ ਹੱਲਾ ਕਰਦੇ ਹੈਗੇ ਆ ਤੁਹਾਨੂੰ ਪਤਾ ਹੀ ਹੋਣਾ, ਅੱਜ ਕੱਲ ਮਤਲਬ ਕਿ ਮੰਨ ਲੋ ਕੋਈ ਕੁੜੀਆਂ ਨੂੰ ਹੀ ਛੇੜ ਦਿੰਦੇ ਹੈਗੇ ਆ।
ਹਾਂਜੀ- ਹਾਂਜੀ, ਅੰਦਰ ਐਲ ਵੈਸੇ ਲੇਡੀਜ਼ ਤੇ ਅਸੀਂ ਅਲਾਊਡ ਨਹੀਂ ਰੱਖੀ। ਕਿਉਂਕਿ ਉੱਥੇ
ਟੇਡੀਜ਼ ਕਰ ਵੀ ਨਾ ਲੈਣਾ ਤੁਸੀਂ ਅਲਾਊਡ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਰਾਤ ਦਾ ਟਾਈਮ ਹੁੰਦਾ ਹੈਗਾ ਆ।
ਹਾਂਜੀ, ਇਹ ਬਹੁਤ ਬੇਕਾਰ ਇਹ ਆ ਕੰਮ ਤਾਂ ਹੀ ਅਸੀਂ ਲੇਡੀਜ਼ ਅਲਾਉਡ ਨਹੀਂ ਰੱਖੀ।
ਹਾਂਜੀ-ਹਾਂਜੀ, ਇਹ ਤਾਂ ਬਹੁਤ ਚੰਗੀ ਗੱਲ ਕੀਤੀ।
ਹਾਂਜੀ, ਵੈਸੇ ਅਸੀਂ ਫਾਸਟ-ਫੂਡ ਬਣਾਣ ਆਸਤੇ ਸਿਰਫ ਇਹ ਦੋ ਲੇਡੀਜ਼ ਰੱਖੀ ਨੇ। ਦ ਤੁਹਾਨੂੰ ਪਤਾ ਈ ਉਹ ਬਹੁਤ ਵਧੀਆ ਬਣਾਂਦੇ ਨੇ ਇਸ ਕਾਰਨ ਅਸੀਂ ਵਧੀਆ, ਹਾਂਜੀ-ਹਾਂਜੀ ਬਿਲਕੁਲ ਜੀ।
ਤੇ ਫਿਰ ਮੈਂ ਆਵਾਂਗਾ ਤੁਹਾਡੇ ਮਤਲਬ ਕਿ ਅਕੈਡਮੀ ਵਿੱਚ ਬੈਡਮਿੰਟਨ ਖੇਡਣ।
ਹਾਂਜੀ।
ਹਾਂਜੀ। ਹਾਂਜੀ।
ਤੁਸੀਂ ਆਓਗੇ ਕਦੋਂ?
ਹਾਂਜੀ, ਅਸੀਂ ਆਵਾਂਗੇ ਇਹ ਆਪਣਾ ਤਿੰਨ-ਚਾਰ ਦਿਨਾਂ ਤੱਕ ਆਵਾਂਗੇ ਅਸੀਂ।
ਹਾਂਜੀ, ਕੋਈ ਨੀ ਤਿੰਨ ਚਾਰ ਦਿਨਾ ਦਿਨ ਤੱਕ ਆ ਜਾਣਾ ਤੇ ਤੁਹਾਨੂੰ ਸ ਮੈਂ ਆਪਣਾ ਨੰਬਰ ਦੇ ਦੇ ਦਾ ਗਾ। ਤੇ ਤੁਸੀਂ ਮੈਨੂੰ ਕੋਲ ਕਰਕੇ ਆਣਾ ਕਿਉਂਕਿ ਅਸੀਂ ਮੀਟਿੰਗ ਹੁੰਦੇ ਆ ਨਾ ਬਿਜ਼ੀ। ਇਸ ਕਾਰਨ ਤੁਹਾਨੂੰ ਵੀ ਬੀਰਆਨੀ ਵੀ ਮਿਲ ਸਕਦੀ ਤੇ ਕੋਲ ਕਰਕੇ ਪਲੀਸ ਇੱਕ ਵਾਰੀ
ਹਾਂਜੀ-ਹਾਂਜੀ। ਅਸੀਂ ਤਾਂ ਅਸੀਂ ਤਾਂ ਜਦੋਂ ਆਵਾਂਗੇ ਜਦੋਂ ਤੁਸੀਂ ਆਪਣੇ ਮਤਲਬ ਕਿ ਅਕੈਡਮੀ ਏਚ ਹੋਵੋਗੇ।
ਹਾਂਜੀ, ਔਰ ਇੱਕ ਹੋਰ ਔਫਰ ਹੈਗਾ ਜੀ ਦੀ ਜਿਹੜੇ ਮਤਲਬ ਅਕੈਡਮੀ ਜੁਇਨ ਨੀ ਚ ਗੇ ਨਾ ਜੁਇਨਿੰਗ ਚ ਉਹਨਾਂ ਨੂੰ ਹਾਂ ਜੇਵੇਂ ਮਤਲਬ ਤੁਸੀਂ ਜੁਆਇਨ ਕਰੋਗੇ ਅਕੈਡਮੀ ਸਾਡੀ।
ਹਾਂਜੀ-ਹਾਂਜੀ।
ਤੇ ਉਹ ਜਿਹੜਾ ਫਾਸ਼-ਫੂਡ ਹੈਗਾ ਆਪਣਾ, ਤੁਹਾਨੂੰ ਚਾਰ ਤੇ ਇੱਦੇ ਚ ਤੁਹਾਨੂੰ ਤਿੰਨ ਵਾਰੀ ਖਾਣ ਨੂੰ ਮਿਲੇਗਾ ਓਨ ਫ੍ਰੀ ਚ। ਠੀਕ ਐ ਨਾ।
ਹਾਂਜੀ-ਹਾਂਜੀ, ਇਹ ਤਾਂ ਬਹੁਤ ਵਧੀਆ ਹੈਗਾ ਫੇਰ।
ਹਾਂਜੀ, ਸਮਝ ਗਏ ਨਾ, ਇਹ ਚੱਕਰ ਐ ਤੇ।
ਇਹ ਤਾਂ ਬਹੁਤ ਵਧੀਆ ਗੱਲ ਹੈਗੀ ਏ ਫੇਰ।
ਤੁਹਾਨੂੰ ਪਤਾ ਹੀ ਹੁਣ ਸਕੀਮ ਲਾਣੀ ਪੈਣੀ ਐ ਕਦੇ ਤਾਂ ਗ੍ਰਾਹਕ ਆਉਂਦੇ ਨੇ।
ਹਾਂਜੀ-ਹਾਂਜੀ, ਕੋਈ ਨੀ ਤੁਸੀਂ ਟੈਸ਼ਨ ਮੈਂ ਆਪਣੇ ਹੋਰ ਯਾਰ-ਦੋਸਤਾਂ ਨੂੰ ਰਿਕਮੇੰਡ ਕਰਾਂਗਾ ਉਹ ਵੀ ਤੁਹਾਡੇ ਆਏ।
ਹਾਂਜੀ-ਹਾਂਜੀ, ਪਲੀਜ਼ ਜ਼ਰੂਰ ਵਿਜਿਟ ਕਰਨਾ ਸਾਡੀ ਸਟੇਡੀਅਮ ਤੇ।
ਹਾਂਜੀ-ਹਾਂਜੀ ਜ਼ਰੂਰ ਆਵਾਂਗੇ ਮੈਂ ਆਪਣੇ ਯਾਰ, ਦੋਸਤਾਂ ਸਾਰਿਆਂ ਨੂੰ ਲੈ ਕੇ ਆਵਾਂਗਾ ਤੁਹਾਡੀ ਮਤਲਬ ਕਿ ਅਕੈਡਮੀ ਵਿੱਚ।
ਹਾਂਜੀ। ਹੋਰ ਤੁਸੀਂ ਕੀ ਕੰਮ, ਹਾਂਜੀ।
ਹਾਂਜੀ ਬੋਲੋ।
ਮੈਂ ਕੇਆ ਤੁਸੀਂ ਕੀ ਕੰਮ ਕਰਦੇ ਜੇ?
ਮੈਂ ਤਾਂ ਹਜੇ ਸਟੱਡੀ ਕਰਦਾ ਪਿਆ ਸੀਗਾ ਬਾਰਵੀਂ ਕਲਾਸ ਦੀ। ਹਾਂਜੀ 'ਤੇ ਮੈਂ ਕਿਹਾ ਚਲੋ ਫੇਰ ਥੋੜਾ ਜਾ ਖੇਲ ਕੂਦ ਈ ਕਰ ਲੈਂਨੇ ਹੈਗੇ ਜੂਨ ਦੀ
ਹਾਂਜੀ-ਹਾਂਜੀ ਤੁਸੀਂ ਹੁਣ ਕਰਨ ਲੱਗੇ ਓ ਖੇਲ ਕੂਦ?
ਹਾਂਜੀ ਓ ਜੂਨ ਦੀ ਛੁੱਟੀ ਪਈ ਸੀਗੀ ਨਾ
ਹਾਂਜੀ-ਹਾਂਜੀ।
ਤਾਂ ਕਰਕੇ ਮੈਂ ਸੋਚਿਆ ਚਲੋ ਛੁੱਟੀਆਂ ਇੱਥੇ ਈ ਬਣਾ ਲੈਂਨੇ ਆ ਬੈਡਮਿੰਟਨ ਨੂੰ ਬੈਡਮਿੰਟਨ ਖੇਲ ਲਾਂਗੇ 'ਤੇ ਨਾਲ ਆਪਣਾ ਫੁੱਟਬਾਲ ਖੇਲ ਲਾਂਗੇ। ਹਾਂਜੀ।
ਮੈਂ ਕਿਹਾ ਕੰਮ ਕਾਜ ਨੀ ਕਰਦੇ ਤੁਸੀਂ?
ਨਾ-ਨਾ ਕੰਮ ਕਾਜ ਨੀ ਕਰਦੇ ਹੈਗੇ ਬਸ ਸਕੂਲੋਂ ਆਈ ਦਾ ਹੈਗਾ 'ਤੇ ਆਪਣਾ ਟਿਊਸ਼ਨ ਚਲੀ ਜਾਂਦਾ ਹੈਗਾ ਹੁਣ ਟਿਊਸ਼ਨ ਬੰਦ ਹੋਏ ਪੇਆ ਸਕੂਲ ਵੀ ਬੰਦ ਹੈਗਾ।
ਟਿਊਸ਼ਨ 'ਤੇ ਬੋਤ ਲੋੜ ਏ ਕਿਉਂਕਿ ਤੁਹਾਡੀ ਟਵਲਡ ਵੀ ਏ ਨਾ ਟਵਲ, ਤਾਂ ਈ ਕਰ
ਤੁਹਾਨੂੰ ਪਤਾ ਈ ਹੋਣਾ ਟਵੈਲਥ ਬੋਹ ਜਿਆਦਾ ਮੁਸ਼ਕਿਲ ਹੁੰਦੀ ਹੈਗੀ ਆ ਬੋਰਡ ਦੇ ਇਗਜ਼ਾਮ ਹੈਗੇ ਆ। ਬੱਚੇ 'ਤੇ ਬੋ ਜਿਆਦਾ ਟੈਨਸ਼ਨ ਹੁੰਦੀ ਹੈਗੀ ਆ ਕੀ ਕਰਾਂ ਕੀ ਨਾ ਕਰਾਂ, ਬੱਚੇ ਨੂੰ
ਤੁਹਾਨੂੰ ਪ ਪਤਾ ਈ ਹੋਣਾ ਬੋਰਡ ਹੋਣੀ ਐ ਟਵੈਲਟ ਏ ਨਾ ਤੁਹਾਡੀ।
ਹਾਂਜੀ-ਹਾਂਜੀ ਬੱਚੇ ਨੂੰ ਟੈਸ਼ਨ ਹੋਈ ਰਹਿੰਦੀ ਹੈਗੀ ਕਿ ਮੈਂ ਕਦੇ ਫੇਲ ਨਾ ਹੋ ਜਾਵਾਂ।
ਹਾਂਜੀ-ਹਾਂਜੀ ਅਸੀਂ ਕਵੀ ਟ ਟੈਨਥ ਕੀਤੀ ਸੀ 'ਤੇ ਤਾਂ ਵੀ ਸਾਨੂੰ ਬੋਰਡ ਦੀ ਬੋ ਦਿੱ ਕਤ ਆਈ ਸੀਗੀ ਤੀ, ਹੁਣ ਸਾਡੀ ਸਟੱਡੀ ਕੰਪਲੀਟ ਹੋਗੀ ਏ।
ਹਾਂਜੀ ਏ 'ਤੇ ਬੋ ਚੰਗੀ ਗੱਲ ਹੈਗੀ ਏ ਟਾਇਮ ਤੱਕ ਕੰਪਲੀਟ ਕਰਲੀ ਤੁਸੀਂ।
ਹਾਂਜੀ-ਹਾਂਜੀ ਬਿਲਕੁੱਲ ਜੀ।
ਹਾਂਜੀ ਫੇਰ ਮੈਂ ਚੰਗਾ ਫੇਰ ਮੈਂ ਆਪਣੇ ਯਾਰਾਂ, ਦੋਸਤਾਂ ਨੂੰ ਲੈ ਕੇ ਆਵਾਂਗਾ ਤੁਹਾਡੀ ਅਕੈਡਮੀ ਵਿੱ ਹਾਂਜੀ-ਹਾਂਜੀ ਚੰਗਾ ਠੀਕ ਆ ਬਾਏ।
ਠੀਕ ਚੰਗਾ ਜੀ ਬਾਏ ਜੀ।